ਹੈਲੋ, ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਏ।
ਵਧੀਆ ਤੁਸੀਂ ਸੁਣਾਓ ਕਿਵੇਂ
ਮੈਂ ਵੀ ਬੋਤ ਵਧੀਆ।
ਸਬ ਵਧਿਆ?
ਸਭ ਵਧੀਆ ਜੀ।
ਹੋਰ ਰੋਟੀ ਪਾਣੀ ਬਣ ਗਈ? ਬਸ ਹੁਣ ਰੋਟੀ ਪਾਣੀ ਦਿੱਤੀ ਏ, ਅੱਛਾ ਮੈਂ ਓਹੀ ਬੋਲਦੀ ਪਈ ਆ ਘਾਰ ਦੀ ਚੀਜ਼ਾਂ ਘਾਰ ਦੀ ਹੁੰਦੀਆਂ ਜੇ ਜਿਤਨਾ ਵੀ ਤੁਸੀਂ ਬਾਹਰ ਦਾ ਖਾਾਲੋ।
ਸਹੀ ਗੱਲ ਹੈ ਬਿਲਕੁਲ। ਇੱਕ ਟਾਈਮ ਤੇ ਆ ਕੇ, ਹਾਂਜੀ ਇੱਕ ਟਾਈਮ ਤੇ ਆ ਕੇ ਆਪਾਂ ਘਰ ਹੀ ਚੀਜ਼ਾਂ ਜ਼ਿਆਦਾ ਕਾਨੂੰ ਪਸੰਦ ਕਰਦੇ ਹਾਂ, ਵਿਆਹ ਸ਼ਾਦੀ ਤੋਂ ਵੀ ਆਉਂਣੇ ਹਾਂ, ਥੱਕ ਜਾਂਣੇ ਹਾਂ ਖਾ ਕੇ ਬਾਹਰ, ਉੱਥੋਂ ਦਾ ਵੀ। ਤੇ ਆ ਕੇ ਐਂਡ ਤੇ ਆਪਾਂ ਕੀ ਕਰਦੇ ਹਾਂ? ਹਾਂਜੀ। ਬਿਲਕੁਲ, ਦਾਲ ਰੋਟੀ ਹੀ ਪਸੰਦ ਆਉਂਦੀ ਹੈ ਸਭ ਤੋਂ ਸਹੀ ਜੇ।
ਫਿਰ ਘੁੰਮ ਫਿਰ ਕੇ ਬੰਦਾ ਬੋਲਦਾ ਘਰ ਆ ਚਾਵਲ ਦਾਲ ਭੂੰਜੇ ਬਣਾਓ, ਹਲਕਾ ਬਣਾਓ। ਬਣਾਓ ਘਰ ਓਹੀ। ਬਾਹਰ ਦਾ ਖਾ ਕੇ ਵੀ ਥਕ ਗਏ ਆ, ਜੋ ਵੀ ਬਾਹਰ ਦਾ ਜੋ ਬਾਹਰ ਦਾ ਸਪਾਈਸ ਹੁੰ ਤੇ ਮੈਦਾ ਹੋਣ ਦੇ ਉਹ ਤੂੰ ਨੁਕਸਾਨ ਕਰਦਾ
ਕਰਦਾ ਹੈਂ ਜੀ, ਬਿਲਕੁਲ-ਬਿਲਕੁਲ ਜਦੋਂ ਸਾਰੀ ਚੀਜ਼ਾਂ ਆਪਾਂ ਘਰੇ ਬਣਾ ਸਕਦੇ ਹਾਂ ਬਾਹਰ ਦੀਆਂ ਵੀ ਸਾਫ਼ ਸੁਥਰੀਆਂ ਘਰੇ ਬਣਦੀਆਂ ਨੇ, ਹਰ ਚੀਜ਼ ਚ ਹਰ ਚੀਜ਼ ਆਪਾਂ ਬੜੇ ਧਿਆਨ ਨਾਲ ਬਣਾਉਂਣੇ ਹਾਂ, ਮਸਾਲੇ ਵੀ ਸਾਫ਼ ਸੁਥਰੇ, ਸਾਰਾ ਕੁਛ ਆਪਾਂ ਅੱਜ ਟਸ, ਅੱਜ ਕੱਲ੍ਹ ਕਰਦੇ ਕੀ ਏ? ਇਹੀ ਤਾਂ ਮੇਨ ਚੀਜ਼ ਹੈ ਆਪਣੇ ਘਰੇ।
ਦੇਖੋ ਮਸਾਲਾ ਅਸੀਂ ਆਪਣੇ ਘਾਰ ਕੁੁੱਟੇ ਹੁੰਣੇ ਹਾਂ, ਸਭ ਪੀਸੇ ਹੁੰਣੇ ਹ ਆਪਣੇ ਹੱਥ ਦੇ ਨਾਲ ਕੀਤੇ ਹੁੰਣੇ ਆ ਬਾਹਰ ਦੇ ਮਸਾਲਾ ਤੋਂ ਉਂਜ ਵੀ ਨੰਗਾ ਪਿਆ ਰਹਿੰਦਾ ਹੈ ਨਾ ਉਹ। ਡਢੱਕਦੇ ਨੇ, ਉਹ ਚ ਕੀੜੇ ਵੇ ਕਿ ਪਤੰਗਾਂ ਉੱਡ ਕੇ ਗਿਆ, ਬਹੁਤ ਫ਼ਰਕ ਪੈਂਦਾ ਏ।
ਜੀ ਬਿਲਕੁਲ। ਤੇ ਘਰ ਦਾ ਬਣਿਆ ਖਾਣਾ, ਹਮੇਸ਼ਾ ਸਿਹਤ ਲਈ ਵੀ ਵਧੀਆ ਰਹਿੰਦਾ। ਤੇ ਸ਼ਰੀਰ ਪੁਸ਼, ਬਿਲਕੁਲ। ਜਿੰਦੇ ਨਾਲ ਜਿਸ ਸਰੀਰ ਨਾਲ ਆਪਾਂ ਨੂੰ ਪੋਸ਼ਣ ਦੇ ਨਾਲ ਊਰਜਾ ਮਿਲਦੀ ਹੈ।
ਹਮ, ਅਸੀਂ ਆਪਣੇ ਸਰੀਰ ਨਾਲ ਖੇਡਾਂਗੇ ਤਾਂ ਫਿਰ ਅਸੀਂ ਕੰਮ ਕੀ ਕੰਮ ਕਰਾਂਗੇ?
ਸਹੀ ਗੱਲ ਹੈ ਜੀ।
ਸਾਨੂੰ ਤੋਂ ਆਪਣਾ ਘਾਰ ਜੋ, ਅੱਜ ਕੱਲ ਤੇ ਪੀਜ਼ਾ ਚਾਹ ਜੋ-ਜੋ ਚਾਹੋ, ਤੁਸੀਂ ਬੇਸ ਮੈਦੇ ਦਾ ਨਾ ਯੂਜ਼ ਕਰਕੇ, ਬ੍ਰੈਡ ਦਾ ਯੂਜ਼ ਕਰ ਸਕਦੇ ਹੋ।
ਸਹੀ, ਆਟੇ ਘਰ ਘਰੇ ਬਣਾ ਕੇ ਜਿਆਦਾ ਬੈਟ ਟਰ ਹੈਂ। ਕਿਉਂਕਿ ਉਹ ਪਤਾ ਨੀ ਕਿੰਨੇ-ਕਿੰਨੇ ਸਾਲ ਕਿੰਨੇ-ਕਿੰਨੇ ਮਹੀਨਿਆਂ ਪਹਿਲਾਂ ਬਣ ਹੋਇਆ ਏ, ਜਿਹੜਾ ਬੈਸ ਆਪਾਂ ਬਾਜ਼ਾਰੋਂ ਲੈ ਕੇ ਆਉਂਣੇ ਹਾਂ। ਅੱਜ-ਕੱਲ ਈਜ਼ੀ ਐ, ਹਾਂਜੀ ਬਿਲਕੁਲ-ਬਿਲਕੁਲ ਅੱਜ-ਕੱਲ੍ਹ ਬੋਹੋਤ ਈਜ਼ੀ ਏ ਘਰੇ ਆਟੇ ਨਾਲ ਬਣਾਣਾ ਬੋਹੋਤ ਸੌਖਾ ਐ। ਦਹੀਂ ਚ ਗੁੰਨਨਾ ਐ। ਕੁਛ ਵੀ ਨੀ ਕਰਨਾ, ਆਟੇ ਨੂੰ ਤੇ ਹਲਕਾ ਜਿਆ ਮਿੱਠਾ ਸੋਡਾ ਪਾ ਦੋ ਬਸ। ਥੋੜੀ ਦੇਰ ਲਈ ਰੱਖ ਦੋ ਦੀ ਐ ਬੋਤ ਵਧੀਆ ਬਣਦੈ। ਮੈਂ ਬੋਤ ਮੈਂ ਆਪਣੇ ਬੱਚਿਆਂ ਲਈ ਸਪੈਸ਼ਲ ਬਣਾਨੀ ਆਂ
ਅੱਛਾ ਆਟੇ ਦਾ
ਹਾਂਜੀ ਉਹ ਜਿੰਨਾ ਵੀ ਮਤ ਮਤਲਬ ਵੈਜ ਈ ਐ। ਸਾਰਿਆਂ ਨੂੰ ਗਰਮ ਕਰਕੇ ਅੱਛੀ ਤਰ੍ਹਾਂ ਮਤਲਬ ਹਲਕੇ ਜੀ ਮਤਲਬ ਘੀ ਦੇ ਵਿੱਚ ਭੁੰਨ ਕੇ ਉਹਨਾ ਨੂੰ ਘਰੇ ਹੀ ਮਤਲਬ ਔਵਨ ਦੀ ਬਜਾਏ ਮੈਂ ਕੜਾਈ ਦੇ ਵਿੱਚ, ਕੁੱਕਰ ਦੇ ਵਿੱਚ ਬਣਾਣਾ ਜ਼ਿਆਦਾ ਪਸੰਦ ਕਰਦੀ
ਅੱਛਾ ਔਦਾ ਬੇਸ
ਹਾਂਜੀ।
ਨਈ ਅੱਛਾ ਐ। ਘਾਰ ਦੀ ਚੀਜ਼ ਤੋਂ ਜਿਤਨਾ ਵੀ ਤੁਸੀ ਬਾਰ ਦਾ ਬੋਲੋ ਸਵਾਦ ਵਾਸਤੇ ਅੱਛੇ ਹੋਂਦੇ ਐ ਮਗਰ ਵੋ ਹਾਨੀ ਔ ਨਾ ਡਾਇਜੈਸਟ ਹੁੰਦਾ ਵੀ ਔਰ ਔਨਾਂ ਦੇ ਤੇਲ ਮਸਾਲੇ ਜੋ ਹੁੰਦੇ ਨੇ ਔ ਕਿਤਨੇ ਦਿਨ ਦੇ ਪੈਲੇ ਦੇ ਪੇ ਹੁੰਦੇ ਨੇ। ਔਨ ਯੂ ਰੀ ਯੂਜ ਕਰਦੇ ਜਾਂਦੇ ਨ। ਬਾਰ ਬਰ ਔ ਨੀ ਕਦ, ਔ ਤੋਂ ਸਰੀਰ ਵਾਸਤੇ, ਸਾਡੇ ਹਾਰਟ ਵਾਸਤੇ ਬਲੋਕੇਜ਼ ਦਾ ਕਾਰਨ ਕੀ ਹੋਂਦੈ? ਔਈ ਸਭ ਹੁੰਦਾ ਵੇ ਜੋ ਅਸੀ ਫਾਸਟ ਫੂਡ, ਮੈਦਾ ਖਾ ਰਏ ਆਂ। ਔ ਨੁਕਸਾਨ ਕਰ ਰਿਐਂ ਔਦੋਂ ਤੇਲ ਮਸਾਲੇ ਲੋਕ ਪਾ ਰੇ ਨੇ। ਔ ਲੋਕ ਤੋ ਅਗਰ ਔ ਸੁੱਟਣ ਲੱਗੇਗੇ ਤਾ ਔਨਾਂ ਦਾ ਕੱਕਨ ਚੱਲੇਗਾ।
ਸਈ ਗੱਲ ਐ। ਤੁਆਨੂੰ ਪਤੈ ਅੱਜ-ਕੱਲ ਬਿਮਾਰੀਆਂ ਕਿੰਨੀਆਂ ਆ ਰਹੀਐ। ਸਭ ਤੋਂ ਪਹਿਲਾਂ ਬਲ ਬਲੱਡ ਪ੍ਰੈਸ਼ਰ ਹੋ ਰਿਹੈ। ਜਿੰਦੇ ਕਰਕੇ ਸ਼ੁੱਗਰ ਹੋ ਰੀ ਐ, ਸ਼ੁੱਗਰ ਹੋ ਰਿਐ, ਮੋਟਾਪ ਪਾ ਹੋ ਰਿਐ। ਕਿਸ ਕਰਕੇ? ਫਾਸਟ ਫੂਡ ਨੂੰ
ਫਾਸਟ ਫੂਡ ਨਾਲ ਤੇ ਵੇਟ ਦਾ ਇਤਨਾ ਜਬਰ ਦਸਤ ਗੇਨ ਹੁੰਦਾ ਵੇ ਔ ਤੋ ਏਕਦਮ ਗਜ਼ਬ ਵੱਧਦਾ ਵੇ। ਔ ਤੋ ਘਟਨੇ ਦਾ ਨਾਮ ਵੀ ਨੀ ਲੈਂਦਾ ਫਿਰ।
ਨਈ ਲੈਂਦਾ, ਸਈ ਗੱਲ ਐ। ਹੁਣ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਕਿੰਨੇ ਡਾਇਟੀਸ਼ਨ ਤੋਂ ਲੈ ਰੇ ਆਂ, ਪਲੈਨ ਲੈ ਰੇ ਆਂ। ਕਦੀ ਕੁਛ ਕਰ ਰੇ ਆਂ। ਔ ਡਾਈਟ, ਔ ਜੇ ਡਾਈਟ ਪਲੈਨ ਵੀ ਬੰਦਾ ਨਈ ਕੰਜਿਊਮ ਕਰ ਸਕਦਾ। ਇਸੇ ਗਲ ਇਹੀ ਵਜ੍ਹਾ ਐ ਮੇਨ ਕਿ ਬ ਜਿਹੜਾ ਆਪਣਾ ਘਰ ਦਾ ਖਾਣਾ ਖਾਔਗੇ ਤਾਂ ਸਈ ਤੰਦਰੁਸਤ ਵੀ ਰਉਂਗੇ। ਸਭ ਤੋਂ ਵਧੀਆ ਇਹ ਸਾਫ਼ ਸੁਥਰਾ ਮਿਲੇਗਾ। ਹਰ ਚੀਜ਼ ਬਚੇਗੀ। ਘਰ ਦੀ ਸਭ ਤੋਂ ਤਾਜ਼ੀ ਸਬਜ਼ੀਆਂ ਘੱਟ ਤੇਲ ਚ ਆਪਾਂ ਬਨਾਨੇ ਆਂ, ਸਭ ਤੋਂ ਵੱਡੀ ਗੱਲ ਐ ਤੇ ਸਾਫ਼ ਸਮੱਗਰੀ ਨਾਲ ਬਨਾਨੇ ਆਂ। ਬਿਲਕੁਲ।
ਔ ਤੋਂ ਗੱਲ ਸਈ ਅ। ਅਸੀ ਇੱਕ-ਇੱਕ ਚੀਜ਼ ਦਾ ਧਿਆਨ ਦੇ ਕੇ ਰੱਖਨੇ ਐ। ਕੱਜ ਕੇ ਬਨਾਨੇ ਐ ਚੀਜ਼ ਨੂੰ ਕੋਈ ਵੀ ਚੰਗੀ ਕੁਛ ਬਣਾ ਰਿਐ ਖੁੱਲੀ ਛੋੜਦੇ ਨੇ ਕੋਈ ਕੀੜਾ ਪਤੰਗਾ ਜ ਔ ਲੋਗ ਤੋ ਬਣਾ ਰੇ ਨ ਕੜਾਈ ਚ ਅਗਰ ਚੌਮਿਨ ਬਣਾ ਰੇ ਜੋ ਬੀ ਉਹ ਖੁੱਲੇ ਚ ਬਣਾ ਰੇ ਨ। ਔ ਬੱਤੀਆਂ ਵਿੱਚ ਕੀੜਾ ਗਿਰ ਰਿਐ ਕੀ ਔ ਕਿੱਕਰ ਔ ਖਾ ਰਿਹਾ ਸੀ ਆਪਣੀ ਬਿਮਾਰੀ ਤੇ ਅਸੀਂ ਆਪ ਲੈ ਰਹੇ ਹਾਂ ਉਹਨਾਂ ਦਾ ਕੀ ਦੋਸਤ ਹੈ ਦੋਸਤ ਸਾਡਾ ਵੇ
ਆਪਾਂ ਭਟੂਰੇ ਛੋਲੇ ਬਾਹਰ ਦੇ ਬਣੇ ਵੇਖ ਲੈਂਦੇ ਹਾਂ ਕਿੰਨੇ ਸ਼ੌਂਕ ਨਾਲ ਦੇਖ ਕੇ ਖਾਂਦੇ ਹਾਂ ਰ ਜ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਭਟੂਰੇ ਛੋਲੇ ਲੋਕ ਜ਼ਿਆਦਾ ਸਭ ਤੋਂ ਜ਼ਿਆਦਾ ਖਾਂਦੇ ਨੇ ਮੋਮੋਸ ਭਟੂਰੇ ਛੋਲੇ ਇਹ ਚੀਜ਼ਾਂ ਸਭ ਤੋਂ ਜੇ ਆਪਾਂ ਵੱਡੇ ਵੀ ਨੀ ਛੱਡਦੇ ਕਈ ਵਾਰੀ ਇਹ ਨਹੀਂੀ ਕਿ ਖਾਲੀ ਬੱਚਿਆਂ ਨੂੰ ਕਹੀਏ ਅੱਜ ਕੱਲ੍ਹ ਆਪਣੇ ਚ ਵੀ ਕਮੀ ਹੈ ਕਿਉਂਕਿ ਆਪਾਂ ਥੱਕ ਜਾਂਦੇ ਹਾਂ ਕਈ ਵਾਰ ਕਿੰਨ ਘਰ ਦਾ ਕੰਮ ਜਿਹੜੇ ਲੇਡੀਜ਼ ਸਾਰਾ ਕਰਦੀ ਹੈ ਹਾਂਜੀ ਹਾਂਜੀ ਜੀ ਇਹ ਚੀਜ਼ਾਂ ਫੇਿਰ ਆਪਾਂ ਵੀ ਗ਼ਲਤੀਆਂ ਕਰ ਜਾਂਦੇ ਹਾਂ ਕਈ ਵਾਰੀ ਪਰ ਕਹਿੰਦੇ ਹਾਂ ਕਿ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ ਜ਼ਿਆਦਾ ਵਧੀਆ ਇਸੇ ਕਰਕੇ ਆਪਾਂ ਨੂੰ ਦੇਖ ਕੇ ਬੱਚੇ ਵੀ ਫੋਕਸ ਮਤਲਬ ਉਸੇ ਚੀਜ਼ ਦੇ ਵੱਲ ਧਿਆਨ ਦੇਣਗੇ ਹੈਲੋ ਹੈਲੋ ਹੈਲੋ ਹੈਲੋ ਹੈਲੋ